ਅਕਾਲ ਜੀ,
ਸਤਿ ਸ਼੍ਰੀ ਅਕਾਲ ਕਿਵੇਂ ਹੋ?
ਠੀਕ ਆ ਜੀ ਹੋਰ ਬਹੁਤ ਵਧੀਆ, ਹਾਂਜੀ-ਹਾਂਜੀ, ਸਭ ਵਧੀਆ ਵਾਹਿਗੁਰੂ ਦੀ ਮਿਹਰ ਆ,
ਹਾਂਜੀ ਹੋਰ, ਮੇ ਮੇਰੇ ਘਰ ਵੀ ਸਭ ਵਧੀਆ ਨੇ। ਹੋਰ ਕੀ ਕਰਦੇ ਪਏ ਸੀ ਹੁਣੇ?
ਹਾਂਜੀ। ਮੈਂ ਬਸ ਹੁਣੇ ਆਈ ਸੀ ਬਿਸਤਰੇ ਤੇ ਆਰਾਮ ਕਰਨ ਫਿਰ ਮੈਂ ਸੋਚਿਆ ਨਹੀ ਪਹਿਲਾਂ ਤੁਹਾਡੇ ਨਾਲ ਗੱਲ ਕਰ ਲਾ। ਫੇਰ ਮੈ ਸੋਈ ਨਾ ਜਾਵਾਂ।
ਹਾਂਜੀ-ਹਾਂਜੀ ਥੋੜਾ ਜਿਹਾ ਧੀਰੇ ਬੋਲੋ, ਤੇ ਹਾਂਜੀ ਹੋਰ ਮਤਲਬ ਤੁਹਾਨੂੰ ਖਿਚ ਕੀ ਪਸੰਦ ਹੈ।
ਹੂੰ, ਹਾਂਜੀ ਮਿੱਠੇ ਵਿੱਚ ਹਨਾ ਰਬੜੀ ਔਰ, ਰਸ ਮਲਾਈ ਨੀ ਜਾਂਦੀ ਉਹ,
ਹਾਂਜੀ-ਹਾਂਜੀ।
ਓ ਬਹੁਤ ਟੇਸਟੀ ਲੱਗਦੀ ਆ ਮੈਨੂੰ ਅਗਰ ਅੱਛੀ ਕੋਈ ਸੀਟ ਹਾਊਸ ਦੀ ਹੋਏ। ਬਹੁਤ ਟੇਸਟੀ ਲਗਦੀ ਹੈ ਜੀ।
ਹਾਂਜੀ, ਕਦੇ ਘਰ ਨੀ ਬਣਾਈ?
ਘਰ ਤੇ ਮੈਂ ਨੀ ਬਣਾਈ ਜੀ ਕਦੀ ਪਤਾ ਨੀ ਮੈ ਕੁਛ, ਨਾ ਬਾ ਪਾਈ ਤੇ ਹੋਰ ਲਬਣ,
ਅੱਛਾ ਨਹੀ-ਨਹੀ ਕਦੀ ਵੀ ਕਰਕੇ ਬਣਾ ਕੇ ਦੇਖੋ ਜਿਵੇਂ, ਆਪਾਂ ਤਾਂ ਕਰਦੇ ਬਣਾਈ ਇੱਕ ਦੋ ਵਾਰ ਰਬੜੀ ਵਧੀਆ ਬਣ ਜਾਂਦੀ ਹੈ।
ਅੱਛਾ ਸ਼ੀਰਾ ਬੜੀ ਬਣਾਈਏ ਗਾ।
ਹਾਂਜੀ।
ਵਾਓ ਤੇਰੀ ਫਿਰ ਨਹੀਂ ਸੀ ਮੁੰਡੇ ਵੀ ਦੱਸੋ
ਮੈਂ ਨਾ ਫਸਟ ਟਾਈਮ ਜਦੋ ਬਣਾਈ ਸੀ, ਤਦ ਮੇਰੀ ਮੰਮੀ ਦਾ ਬਰਥਡੇ ਸੀਗਾ ਹੈਨਾ ਹੋਰ, ਅ ਮਤਲਬ ਨੌ ਅਗਸਤ ਨੂੰ ਉਹਨਾਂ ਦਾ ਬਰਥੜੇ ਹੁੰਦਾ। ਤੇ ਅੱਠ ਨੂੰ ਸਾਡੀ ਲੜਾਈ ਹੋਈ ਸੀਗੀ ਬਹੁਤ ਗੰਦੀ ਵਾਲੀ ਰਾਤੀ, ਉਹਦੇ ਬਾਅਦ, ਮੈਂ ਰੋਂਦੇ ਰੋਂਦੇ ਕਿਚਨ ਚ ਗਈ ਔਰ ਬਾਰਾਂ ਵੱਜਣ ਆਲੇ ਸੀ ਮਮਾ ਨਾ ਮਤਲਬ ਰੋਕ ਕੇ ਬੈਠੇ ਹੋਏ ਸੀ ਰੂਮ ਚ ਮੈ ਗਈ ਕਿਚਨ ਵਿੱਚ ਮੈਂ ਨਾ ਜਿਹੜਾ ਦੁੱਧ ਪਿਆ ਸੀ ਥੋੜ੍ਹਾ ਜਿਆ ਕਿ ਮੈਨੂੰ ਪਤਾ ਨੀ ਸੀ ਕਿ ਕਿਵੇਂ ਬਣਾਂਦੇ ਨੇ ਮੈਂ ਫਸਟ ਟਾਈਮ ਟਰਾਈ ਕੀਤਾ ਨਾ ਕੋਈ ਵੀਡੀਓ ਤੱਕ ਕਿ ਨਾ ਕੁੱਝ ਪਤਾ ਨੀ ਕੀ ਹੀ ਕਰ ਰਹੀ ਸੀ ਮੈਂ ਬਸ ਗਈ ਹੋਰ ਦੁੱਧ ਬੋਇਲ ਕਰਨ ਰੱਖ ਤਾਂ ਔਰ ਫਿਰ ਉਹਨੂੰ ਮੈਂ ਮਤਲਬ ਕਰਦੀ ਰਹੀ ਕਰਦੀ ਰਹੀ ਫਿਰ ਉਹਦੇ ਬਾਅਦ ਜਿੰਨੀ ਵੀ ਬਣੀ ਤਾਂ ਬਹੁਤ ਘੱਟ ਸੀ ਬਸ ਇੰਨਾ ਕਿ ਮਤਲਬ ਬੰਦੇ ਦਾ ਭੋਗ ਲੱਗ ਜਾਏ ਇੰਨੀ ਜੀ ਬਣੀ ਸੀ।
ਅੱਛਾ ਜੀ, ਹਾਂ ਸਵਾਦ ਤੁਸੀ ਕੇਹ ਰੇਓ ਬਓਤ ਬਨੀ ਹੋਈਏ, ਹੈਨਾ।
ਹੰਜੀ। ਮਤਲਬ ਮੰਮਾ ਨੂੰ ਤਾਂ ਫਸਟ ਟਾਈਮ ਮਤਲਬ ਮੈਂ ਖੁਵਾਈ ਸੀ ਨਾ ਔਰ ਓਨਾ ਨੂੰ ਪੈੱਲੀ ਗੱਲ ਤੇ ਵਿਸ਼ਵਾਸ ਵੀ ਨੀ ਹੋਯਾ ਕਿ ਐਸ ਚਿੜਕੋਖਲੀ ਨੇ ਬਣਾ ਕੇ ਖਿਲਾਈ ਏ।
ਹਾਂ ਸਈ ਗਲ ਏ, ਰਬੜੀ ਕਵੀਆ ਓਦੇ ਚ ਬਣਾਣ ਤੇ ਬਹੋਤ ਦੇਰ ਲੱਗਦੀ ਹੋਏਗੀ ਨਾ?
ਹਾਂਜੀ, ਦੇਰ ਤਾਂ ਬੋਹਤ ਲੱਗਦੀ ਏ ਪਰ ਫਿਰ ਜਦ ਦੂਸਰਿਆਂ ਨੂੰ ਤੁਸੀਂ ਖਾਂਦੇ ਹੋਏ ਦੇਖ ਦੇਖਦੇਔ ਉਨ੍ਹਾਂ ਦੇ ਚਿਹਰੇ ਤੇ ਮੁਸਕਾਨ ਦੇਖਦੇਓ ਫਿਰ ਤਾਨੂੰ ਲੱਗਦਾ ਕਿ ਯਾਰ ਕੋਈ ਨਾ ਲੱਗੀ ਗਈ ਦੇਰ ਪਰ ਦੂਜਿਆਂ ਨੂੰ ਤਾਂ ਵਦੀਆ ਲੱਗੀ ਨਾ।
ਸਈ ਗੱਲ ਏ ਲੇਕਿਨ ਫਿਰ ਵੀ ਇਹ ਸੋਚਣਾ ਬਣਾਣਾ ਬੋਹਤ ਮੁਸ਼ਕਿਲ ਏ। ਤੇ ਫਿਰ ਵੀ ਤੁਸੀਂ ਮਨ ਨਾਲ ਬਨਾਂਈ ਨਾ ਪਿਆਰ ਨਾਲ ਫੇ ਤੁਆਡੀ ਦੇਖੋ ਵਾਹਿਗੁਰੂ ਜੀ ਨੇ ਬੋਹਤ ਅੱਛੀ ਬਣਵਾਤੀ।
ਹਾਂਜੀ, ਇੱਕ ਵਾਰ ਨਾ ਮੈਂ ਥੋੜ੍ਹੀ ਜਾਦਾ ਕਾੜਦੀ ਚਲੀ ਗਈ। ਤਾਂ ਫਿਰ ਅਸੀਂ ਜਦ ਉਹਨੂੰ ਮਤਲਬ ਫਰੀਜ਼ ਹੋਣ ਲਈ ਰੱਖਿਆ ਕਿ ਥੋੜ੍ਹੀ ਠੰਡੀ ਹੋ ਜਾਏ ਤਾਂ ਓਦੀ ਨਾ ਦੁੱਦ ਵਾਲੀ ਬਰਫ਼ੀ ਬਣ ਗਈ ਸੀ ਓਹ ਵੀ ਬੜੀ ਸਵਾਦ ਲੱਗੀ ਸੀ ਸਾਨੂੰ।
ਹੋ ਤਾਂ ਹੋਰ ਵਧੀਆ ਹੋ ਗਿਆ ਜੀ ਤਾਨੂੰ ਨਵੀਂ ਡਿਸ਼ ਮਿਲ ਗਈ।
ਹਾਂਜੀ।
ਤੁਸੀਂ ਦੋ ਦੋ ਚੀਸਾ ਸਿੱਖ ਲਈਆਂ।
ਹਾਂਜੀ, ਇੱਕ ਵਾਰ ਨਾ ਮੈਂ ਨਾਰੀਅਲ ਦੇ ਲੱਡ ਡੁ ਵੀ ਬਨਾਏ ਸੀ, ਹਾਂਜੀ-ਹਾਂਜੀ ਬੋਲੋ
ਹਾਂਜੀ-ਹਾਂਜੀ ਦੱਸੋ ਤੁਸੀਂ ਦੱਸੋ ਪਹਿਲੇ ਨਾਰੀਲ ਦੇ ਲੱਡੂ ਵਾਲੇ ਦੱਸੋ
ਹਾਂਜੀ, ਮੈਂ ਇੱਕ ਵਾਰ ਨਾਰੀਅਲ ਦੇ ਲੱਡੂ ਵੀ ਬਣਾਏ ਸੀ ਓਦੇ 'ਚ ਨਾ ਪਰ ਮੈਂ ਥੋੜ੍ਹੀ ਜਿ ਏ ਗ਼ਲਤੀ ਕਰਤੀ ਸੀ ਕਿ ਮੈਂ ਨਾਂ ਖੋਯਾ ਮਤਲਬ ਥੋੜਾ ਪੈਲਾਂ ਡਾਲਦਾ ਸੀ, ਤੇ ਤਾਂ ਇਹ ਲੱਗ ਰਿਆ ਸੀ ਖੋਯਾ ਪਿਗਲਣ ਲੱਗਿਆ ਤਾਂ ਓਹੀ ਮੈਨੂੰ ਥੋੜਾ ਜਿਆ ਲੱਗਿਆ ਪਰ ਗੁਰੂਪਿਤਾ ਨੇ ਮੇਰ ਕਰਵਾਤੀ, ਬੋਹਤ ਵਧੀਆ ਬਣ ਗਏ ਸੀ ਨੀਂ ਤਾਂ ਵੈਸੇ ਓਹੀ ਮਤਲਬ ਮੇਰੀ ਮੰਮਾ ਨੇ ਮੈਨੂੰ ਸਲਾਹ ਦਿੱਤੀ ਕਿ ਥੋੜ੍ਹਾ ਲਾਸਟ 'ਚ ਪਾਯਾ ਜਾਂਦਾ ਖੋਆ, ਕਿਉਂਕਿ ਓਹ ਪਪਿਗਲਣ ਲੱਗ ਜਾਏਗਾ ਤੇ ਫੇਰ ਓਦੀ ਬਾਈੰਡਿੰਗ ਹੀ ਨੀਂ ਹੋਵੇ ਪਏਗੀ।
ਹਾਂਜੀ-ਹਾਂਜੀ, ਲੇਕਿਨ ਤੁਸੀਂ ਤਾਂ ਬਹੁਤ ਸਾਰੀ ਡਿਸ਼ਾਂ ਬਣਾ ਲਈਆਂ ਨਾਰੀਅਲ ਦੇ ਲਡੂ ਡੂ ਵੀ ਏਹ ਤੇ ਜਲਦੀ ਬਨਦੇ ਗਏ ਹੋਨੇ ਨਾ ਚ ਰਬੜੀ ਆ
ਹਨਜੀ। ਹਾਂਜੀ, ਪਰ ਮੇਰੀ ਮੰਮੀ ਦਾ ਹੀ ਆਈਡੀਆ ਸੀ ਕਿਉਂਕਿ ਨਾ ਨਾਰੀਅਲ ਮਤਲਬ ਸਾਡੇ ਘਰ 'ਤੇ ਪਈ ਹੋਈ ਸੀ। ਓਹ ਕਹਿੰਦੇ ਕੀ ਕਹਿੰਦੇ ਓਨੁ ਗਰੀ ਪਈ ਹੋਈ ਸੀ। ਤਾਂ ਓਨਾ ਬੋਹਤ ਟਾਈਮ ਦੀ ਪਈ ਹੋਈ ਸੀ ਓਹ ਨਾਲੇ ਖ਼ਰਾਬ ਹੋ ਜਾਂਦੀ ਇਸ ਕਰਕੇ ਫੇਰ ਅਸੀਂ ਸੋਚੇਆ ਕਿ ਚਲੋ ਓਦਾ ਕੁੱਝ ਅਸੀਂ ਯੂਜ ਕਰ ਲੈਂਦੇ ਹਾਂ ਤਾਂ ਮੇਰੀ ਮੰਮੀ ਨੇ ਮੈਨੂੰ ਆਈਡੀਆ ਦਿੱਤਾ ਤਾ ਸੀਗਾ
ਤੁਸੀਂ ਬੋਹਤ ਅੱਛਾ ਕੀਤਾ ਆਈਡੀਆ ਦੇਣਾ ਚਲੋ ਠੀਕ ਏ ਲੇਕਿਨ ਬਨਾਂਣਾ ਵੀ ਤੇ ਹੁੰਦਾ, ਬਨਾਣ ਵਾਲੇ ਨੂੰ ਤਾਂ ਮੇਨ ਹੋਣਾ ਚਾਈਦਾ।
ਹਨਜੀ। ਪਰ ਨਾ ਮਤਲਬ ਐਵੇਂ ਹੈ ਕਿ ਸ਼ਾਇਦ ਐਸਾ ਹੁੰਦਾ ਨਾ ਕਿ ਗੁਰੂ ਪਿਤਾ ਆਪਣੇ ਆਪ ਫੇਰ ਐਸ ਚੀਜ਼ਾਂ ਦਾ ਓ ਦੇ ਦਿੰਦੇ ਨੇ, ਬਲਬੁੱਦੀ ਦੇ ਦਿੰਦੇ ਨੇ।
ਹਾਂ ਮਨ ਨਾ ਜਦ ਬਨਾਓ ਤਾਂ ਸੱਚੇ ਪਾਤਸ਼ਾਹ ਫੇਰ ਦੇ ਹੀ ਦਿੰਦੇ ਸਬ ਅਸ਼ੀਰਵਾਦ ਆਪਨਾ।
ਹਾਂਜੀ ਨਾਲੇ ਇਹ ਸਭ ਚੀਜ਼ਾਂ ਬਾਹਰੋਂ ਖਾਓ ਪਤਾ ਨੀ ਕੀ ਮਿਲਾਵਟ ਕਰ ਰਹੇ ਨੇ ਕਿਸ ਚੀਜ਼ ਨਾਲ ਬਣਾ ਰਹੇ ਨੇ ਹੁਣ ਅੱਜ ਕੱਲ ਦਾ ਤੁਹਾਨੂੰ ਪਤ ਪਤਾ ਹੀ ਹੋਏਗਾ ਦੁੱਧ ਚ ਸਲਫਰ ਮਿਲਾ ਕੇ ਮਤਲਬ ਵੰਡਦੇ ਪਏ ਨੇ ਉਹੀ ਹੈ ਨਾ ਕਿ ਬੰਦਾ ਬੰਦਾ ਘਰ ਚ ਬਣਾਉਂਦਾ ਤਾਂ ਉਹਨੂੰ ਥੋੜਾ ਇਹ ਵੀ ਰਿਲੈਕਸ ਹੁੰਦਾ ਕਿ ਹਾਂ ਬਈ ਮੈਂ ਘਰ 'ਤੇ ਆਪ ਬਣਾਇਆ ਤਾਂ ਚੀਜ਼ ਵਧੀਆ ਐ। ਕੁੱਝ ਗੰਦਾ ਨਹੀਂ ਹੈ ਹੱਥ ਵੀ ਵਧੀਆ ਲੱਗੇ ਨੇ ਸਹੀ ਬਣੀ ਐ ਚੀਜ਼
ਹਾਂਜੀ ਹਾਂਜੀ
ਹਾਂਜੀ
ਘਰ ਵਾਲੇ ਵੀ ਫਿਰ ਉਹਦੀ ਇੱਜ਼ਤ ਮਾਣ ਪਿਆਰ ਵਿਧਾਨ ਨਾ ਐ ਨਾ ਹੋਏ ਫਿਰ ਮਤਲਬ ਵੀ ਗਰਮੀ ਦੇ ਬੰਦਾ ਐਵੇਂ ਬਣਾਏਗੀ ਘਰੇ ਵੀ ਲੋਕਾਂ ਨੂੰ ਉਹਨੂੰ ਕੋਈ ਫ਼ਰਕ ਹੀ ਨਾ ਪਏ
ਨਹੀਂ ਨਹੀਂ ਮੇਰੇ ਘਰ ਤੇ ਤਾਂ ਸਾਰੇ ਮਾਣ ਦਿੰਦੇ ਨੇ ਮੇਰੇ ਪਾਪਾ ਨੂੰ ਛੱਡ ਕੇ ਮੇਰੇ ਪਾਪਾ ਅੰਦਰੋਂ ਅੰਦਰੋਂ ਹਾਂ। ਉਹੀ ਮਤਲਬ ਮੇਰੇ ਪਾਪਾ ਅੰਦਰੋਂ ਅੰਦਰੋਂ ਮਾਣ ਦਿੰਦੇ ਨੇ
ਹਾਂ ਪਾ ਪਾਪਾ ਲੋਕਾਂ ਦੀ ਆਦਤ ਹੁੰਦੀ ਹੈਵੇ ਨਾ ਕਿਉਂਕਿ ਫਿਰ ਉਹਨਾਂ ਨੂੰ ਲਗਦਾ ਹੈ ਨਾ ਕਈ ਲੋਕ ਪਾਪਾ ਲੋਂ ਜ਼ਿਆਦਾ ਬੋਲ ਵੀ ਨੀ ਪਾਉਦੇ ਨੇ ਉਹ ਫਿਰ ਕਈਆਂ ਦਾ ਆਪਣਾ ਆਪਣਾ ਨੇਚਰ ਵੀ ਹੁੰਦਾ ਖੁਦ ਇੱਕ ਤੇ ਇੱਕ ਪਾ ਤੁਹਾਨੂੰ ਪਤਾ ਖੁਦ ਦਾ ਵੀ ਨੇਚਰ ਐਸਾ ਹੁੰਦਾ ਕਿ ਜ਼ਿਆਦਾ ਪਾਪਾ ਨਹੀਂ ਕਰਦੇ ਬਡਿਆਈ ਤਾਂ ਕਿ ਆਪਣੇ ਬੱਚਿਆਂ ਨੂੰ ਨਜ਼ਰ ਵੀ ਨਾ ਲੱਗੇ ਔਰ ਬੱਚੇ ਸਿਰੇ ਵੀ ਨਾ ਚੜਨ ਤਾਂ ਕਿ ਅੱਗੇ ਹੋਰ ਕਰੋ ਅੱਗੇ ਹੋਰ ਮਤਲਬ ਬੈਨੀਫਿਟ ਸਿੱਧਾ ਉਠਾਉਣ ਅੱਗੇ ਵੱਧਣ
ਹਾਂ ਹੋਰ ਮਤਲਬ ਅਸੀਂ ਹਾਂ ਹਾਂ ਹੋਰ ਇੰਪਰੂਵਮੈਂਟ ਕਰ ਸਕੀਏ ਸਹੀ ਗੱਲ ਹੈ।
ਹਾਂਜੀ ਹੋਰ ਮੈਂ ਤੁਹਾਨੂੰ ਪਤਾ ਨੀ ਕਿਹੜੀ ਗੱਲ ਕਰਨ ਲੱਗੀ ਹੁਣ ਮੈਨੂੰ ਦਿਮਾਗ ਤੇ ਆਉਂਦੀ ਨੀ
ਕੋਈ ਨੀ ਕੋਈ ਨੀ ਜਦ ਤੁਹਾਨੂੰ ਯਾਦ ਆਏਗੀ ਤਾਂ ਤੁਸੀਂ ਮੈਨੂੰ ਦੱਸ ਦਿਓ ਮੈਂ ਰੁਕ ਜਾਂਗੀ ਫਿਰ ਤੁਸੀਂ ਗੱਲ ਕਰ ਲਿਓ
ਨਹੀਂ ਨਹੀਂ ਹਜੇ ਹਾਂਜੀ ਚਲੋ ਯਾਦ ਜਦੋਂ ਆਏਗੀ ਤਦ ਕਰ ਲਾਂਗੇ ਤੁਸੀਂ ਸੁਣਾ ਹੋਰ
ਹੋਰ ਮਤਲਬ ਐਸਾ ਹੋਇਆ ਸੀ ਕਿ ਇੱਕ ਵਾਰ ਨਾ ਸਾਡੇ ਪਾਪਾ ਨੂੰ ਮੈਂ ਰਬੜੀ ਬਣਾ ਕੇ ਖਿਲਾਈ ਸੀ ਲੇਕਿਨ ਪਾਪਾ ਨੇ ਏ ਕਿਹਾ ਕਿ ਇੰਨੀ ਦੇਰ ਲਗਾਈ ਔਰ ਫਿਰ ਮਤਲਬ ਐਸਾ ਹੁੰਦਾ ਨਾ ਕਿ ਰਬੜੀ ਤਦ ਬਣ ਪਾਉਂਦੀ ਹੈ ਜਦ ਤੁਹਾਡਾ ਵਨ ਫੋਰਥ ਜਿੰਨਾ ਦੁੱਧ ਯੂਜ਼ ਹੋ ਜਾਂਦਾ ਕਿਉਂਕਿ ਬਰਾਬਰ ਬਰਾਬਰ ਤੁਸੀਂ ਖੋਏ ਯਾਰ ਟੇਸਟ ਲੈਣਾ ਚਾਹੁੰਦੇ ਹੋ ਨਾ ਦੁੱਧ ' ਚ ਇਸ ਕਰਕੇ ਦੁੱਧ ਤਾਂ ਲੱਗ ਜਾਂਦਾ ਹੈ। ਕਾਫ਼ੀ ਪਰ ਉਹੀ ਹੈ ਨਾ ਯਾ ਤਾਂ ਸਵਾਦ ਦੇਖ ਲੋ ਜਾਂ ਤਾਂ ਫਿਰ ਉਹ ਕੁਆਂਟਿਟੀ ਦੇਖ ਲੋ
ਹੋ ਤੇ ਗੱਲ ਸਹੀ ਹੈ ਲੇਕਿਨ ਇੱਕ ਗੱਲ ਦੱਸਾਂ ਤੁਹਾਨੂੰ ਹਾਂਜੀ ਸੁਣਦੇ ਪਏ ਹੋ ਹਾਂਜੀ ਮੇਰੀ ਆਵਾਜ਼ ਆ ਰਹੀ ਐ
ਹਾਂਜੀ ਹਾਂਜੀ ਆ ਰਹੀ ਐ
ਹਾਂਜੀ ਮੈਂ ਕਹਿ ਰਹੀ ਸੀ ਕਿ ਵੈਸੇ ਤੁਹਾਡੇ ਚ ਜੋ ਇੰਨੇ ਸਾਰੇ ਗੁਰ ਹੈਗੇ ਨੇ ਗੁਰੂ ਪਿਤਾ ਨੇ ਬਖਸ਼ੇ ਹੋਏ ਨੇ ਸੱਚੇ ਪਾਤਸ਼ਾਹ ਅੱਗੇ ਹੋਰ ਵੀ ਛੇ
ਅੰਸ ਅੰਸ ਸਹਾਈ ਹੋਏ ਤੁਹਾਡੇ ਹੋਰ ਮੈਂ ਕਹਿ ਅਸੀਂ ਲੇਕਿਨ ਨਾ ਜਦ ਤੁਸੀਂ ਆਪਣੇ ਜ ਵਿਆਹ ਕੇ ਜਾਓ ਨਾ, ਤੇ ਤੁਸੀਂ ਇਹ ਸਭ ਉਹਨਾਂ ਨੂੰ ਨਾ ਦੱਸਣਾ, ਸਾਰਾ ਜਦੋਂ ਉਹ ਵੀਈਆ, ਆਪਣਾ ਤੁਸੀਂ ਹੁਣੇ ਤੁਸੀਂ ਆਪਣੇ, ਮੈਨੂੰ ਤਾਂ ਨਹੀਂ ਪਤਾ ਤੁਸੀਂ ਹਨੇ ਅੱਗੇ ਜਾ ਕੇ, ਕੀ ਕਰਨਾ ਆਪਣਾ, ਕੈੀਅਰ ਬਣਾਉਣਾ ਹੈ ਤੇ ਬੰਦਾ, ਇੰਨਾ ਥੱਕ ਟੁੱਟ ਜਾਂਦਾ ਹੈ ਤੇ ਫਿਰ ਅਗਰ ਤੁਸੀਂ ਇਹ ਸਬ ਚੀਜ਼ਾਂ ਦੀ, ਉਹਨਾਂ ਨੂੰ ਆਦਤਾਂ ਪਾ ਦੋਗੇ ਨਾ ਖਟੀਆ, ਤੁਹਾਡ ਤੇ ਫਿਰ ਖਟੀਆ ਹੀ ਖੜੀ ਹੋ ਜਾਏਗੀ, ਤੁਾਨੂੰ ਤੇ ਆਰਾਮ ਹੀ ਨਹੀਂ ਮਿਲੇਗਾ, ਬਿਲਕੁਲ ਨਾ ਦੱਸਣਾ।
ਬਣਾਵਾਂਗੀ, ਤੇ ਆਪ ਹੀ ਖਾ ਜਾਵਾਂਗੀ।
ਅਰੇ ਨਹੀਂ- ਨਹੀਂ, ਵੈਸੇ ਮੈਂ ਉਹ ਤੇ ਗੱਲ ਚ ਇਨਾ ਫਿਰ, ਗਰਮੀ ਦੇ ਥਕਾਵਟ ਤੇ ਹੋ ਜਾਏਗੀ ਨਾ ਤੁਹਾਨੂੰ, ਤੇ ਇਨਾ ਜਦ ਗੁਰੂ ਪਿਤਾ ਦੀ ਲੱਗੇ ਪੈਸੇ ਕਮਾਓਗੇ ਤੇ ਕਰੋਗੇ ਤੇ, ਫੇਿਰ ਅੱਗੇ ਨਾ ਤੁਸੀਂ ਅੱਛੀ ਜਿਹੜੀ ਡਸ਼ ਹੁੰਦੀ ਹਨ ਵੱਡੀਆਂ ਦੁਕਾਨਾਂ ਹੁੰਦੀਆਂ ਨੇ, ਉਹਨਾਂ ਤੇ ਗਰਮ ਦਾ ਸਮਾਨ ਨੀ ਮਿਲਦਾ, ਜ ਜੋ ਵੱਡੀਆਂ ਹੁੰਦੀਆਂ ਦੁਕਾਨਾਂ ਹੁੰਦੀਆਂ ਨੇ, ਫੇਮਸ ਉੱਥੇ ਥੋੜ੍ਹੀ ਆਪਣਾ ਟੇਸਟ ਕੀਤਾ, ਐਸਾ ਥੋੜ੍ਹੀ ਨਾ ਕੀ ਜੀਵਨ ਦੇ, ਖੁਸ਼ੀਆਂ ਦੇ, ਲਾਭ ਵੀ ਉਠਾਓ। ਫਿਰ ਫਾਇਦਾ ਹੀ ਕੀ ਪੈਸੇ ਕਮਾਉਣ ਦਾ, ਬਾਕੀ ਤੁਹਾਡੇ ਹਸਬੈਂਡ ਵੀ ਹੋਂਗੇ ਨਾ, ੳ ਵੀ ਤੇ ਨੇ, ਖਾਲੀ ਤੂੰ ਅ ਥੋੜ ਨਾ ਪੈਸਰੀ ਕਿ ਪੈਸ ਤੁਸੀਂ ਕਿ ਪੈਸੇ ਖਾਲੀ ਖਰਚ ਕਰੋਗੇ, ਉਹੀਓ ਕਹਿਾਂਗੇ ਨਾ ਤੁਸੀਂ ਤਾਂ ਆਪਣੇ ਪੈਸੇ ਆਪਣੇ ਜੋੜ ਕੇ ਰੱਖਣਾ ਨਾ, ਆਪਣੇ ਅੱਗੇ ਵਾਸਤੇ, ਹਾਂ।
ਹਾਂ, ਨ ਪਰ ਮੈਂ ਇਹੀ ਸੋਚਿਆ ਹੈ, ਕਿ ਮੈਂ ਵਿਆਹ ਤੋਂ ਬਾਅਦ ਆਪਣੇ ਹਸਬੈਂਡ ਨੂੰ, ਬਾਹਰ ਕੰਮ ਵਾਸਤੇ ਤੇ ਵੀ ਜਾਣ ਦਾਂਗੀ, ਹਨਾ, ਤੇ ਮਤਲਬ ਉਹ ਜੋ ਵੀ ਚਾਹੇ, ਉਹ ਪਹਿਨ ਵੀ ਸਕਦਾ ਹੈ, ਕੋਈ ਦਿੱਕਤ ਨਹੀਂ ਹੈ, ਜੋ ਚਾਹੇ ਕਰ ਸਕਦਾ ਹੈ। ਹਨਾ, ਘਰ ਤੇ ਰਹਿਣਾ ਚਾਹੇ ਅਰੇ ਮਤਲਬ, ਕੋਈ ਮੈ ੳਦੇ ਤੇ ਰੋਕ ਟੋਕ ਨਹੀਂ ਲਗਾਵਾਂਗੀ, ਮਤਲਬ ਜਿਵੇ ਚਾਹੇ ਉਹ ਘਰ ਤੇ ਭਾਵੇਂ, ਰਹਿਣਾ ਚਾਹੇ ਹੋ। ਨਹੀਂ ਮੇਰਾ, ਮੇਰਾ ਵਾਲਾ ਬੰਦਾ ਪਾਵੇ ਮੈਕਸੀ ਪਾਵੇ, ਮੈਨੂੰ ਕੀ।
ਤੁਂ ਮਜ਼ਾ ਵੀ ਬੜੇ, ਮਜ਼ੇ ਕਰਦੇ ਉਹ
ਹਨਾ, ਉਹਓਹੀ। ਪਰ ਪਤਾ, ਮੇਰੀ ਮੰਮਾ ਨੂੰ ਹਸੀ ਨਹੀਂ ਆਉਂਦੀ ਵੈਸੇ, ਅਸੇ ਮਜ਼ਾਕਾਂ ਤੇ
ਹਾਂ, ਹਾਂ।
ਹੋਰ, ਹੋਰ ਪਤਾ ਹੈ ਮਤਲਬ ਇਹ, ਇਹੋ ਜਿਹੀ ਚੀਜ਼ ਹੈ ਨਾ ਕਿ ਮੈਂ ਅਗਰ, ਕੁੱਝ ਬਣਾਉਂਦੀ ਹਾਂ ਨਾ ਘਰ ਤੇ ਐਸਾ ਨੀ, ਕਿ ਮੈਂ ਬਹੁਤ ਹੀ ਭੋਲੀ ਆ ਜੇ ਮੈਂ ਕੁੱਝ ਬਣਾਵਾਂਗੀ, ਤਾਂ ਮੈਂ ਆਪਣੇ ਵਾਸਤੇ ਜ਼ਰੂਰ ਐਕਸਟਰਾ ਕੱਢ ਕੇ, ਛੁਪਾ ਕੇ ਰੱਖੀ ਲਵਾਂਗੀ। ਕਿਉਂਕਿ ਮੈਨੂੰ ਪਤਾ ਹੈ ਕਿ ਅਗਰ ਚੀਜ਼, ਵਧੀਆ ਬਣੀ ਹੈ ਤਾਂ ਬਾਅਦ 'ਚ ਮੈਨੂੰ ਘੱਟ ਮਿਲੇਗੀ, ਇਸ ਕਰਕੇ ਮੈਂ ਉਹਨੂੰ ਪਹਿਲਾਂ ਹੀ ਸੈਪਰੇਟ ਕਰਕੇ ਰੱਖ ਲੈਂਦੀ ਹਾਂ।
ਹਾਂ, ਇਹ ਤੇ ਇਹਸੀ ਬਹੁਤ ਵਧੀਆ ਕਰਦੇ ਹੋ ਸੀ, ਬਹੁਤ ਚੰਗਾ ਕਰਦੇ ਔ। ਬਣਾਏ ਵੀ ਬੰਦਾ ਖੁਦ, ਔਰ ਮਿਲੇ ਵੀ ਨਾ, ਤੇ ਬਹੁਤ ਗ਼ਲਤ ਹੈ ਜੀ। ਇਹ ਤਾਂ ਬਹੁਤ ਚੰਗਾ ਹੀ ਕਰਦੇ, ਅੱਛਾ ਹੋਇਆ ਮੈਂ ਵੀ ਅੱਗ ਦੀ, ਪਹਿਲੀ ਗੱਲ ਤੇ ਮੈਂ ਕੋਲਈ ਇਨਾ ਨੀ ਹੁੰਦਾ ਜੀ ਗਰਮੀ ਤੇ, ਔਰ ਅਗਰ ਕਰਾਂਗੀ ਤੇ ਮੈਂ ਤਾਂ ਤੁਹਾਡੇ ਨੂੰ, ਦੁੱਗਣਾ-ਤਿਗਣਾ ਹੀ ਕਰ ਲਵਾਂਗੀ।
ਹਾਂਜੀ, ਨਹੀਂ ਪਰ ਪਤਾ ਮੇਰੀ ਮੰਮਾ ਕਦੇ- ਕਦੇ ਆਪਣੇ ਵਾਸਤੇ, ਸੋਚਦੀ ਹੈ ਵੈ ਨਾ ਕਿ ਮਤਲਬ, ਉਹਨਾਂ ਨੂੰ ਕਦੇ ਕਦੀ ਐਸਾ ਹੁੰਦਾ, ਕਿ ਰਾਤੀ ਉਹਨਾਂ ਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ। ਤਾਂ ਉਹ, ਸਬਜ਼ੀ ਬਚਾ ਲੈਂਦੇ ਆ ਆਪਣੇ ਹਿੱਸੇ ਦੀ ਫੇਿਰ ਪਰ ਪਤਾ ਹੁੰਦਾ, ਕਿ ਉਹਨਾਂ ਦੇ ਹਿੱਸੇ ਪੈ ਹੀ ਨਹੀਂ ਪਾਉਂਦੀ, ਕਿਉਂਕਿ ਕਿ ਫੇਿਰ ਅਗਲੇ ਦਿਨ, ਅਸੀਂ ਮਤਲਬ ਲਾਲਚਚ ਆ ਕੇ ਮੰਗ ਲੈਂਦੇ ਹਾਂ ਤੇ ਫਰ ਉਹ ਵੀ ਸਾਡੇ ਉਤੇ ਤਰਸ ਖਾ ਕੇ ਦੇ ਦਿੰਦੇ ਨੇ, ਆਪੇ ਖਾਂਦੇ ਹੀ ਨ ਨੇ।
ਹਾਂਜੀ। ਐਸੀ ਬਾਨੇ ਮਾਵਾਂ ਦਾ ਤੇ ਹੋਂਦਾ ਹੈ ਜੀ। ਲੇਕਿਨ ਅੱਜ-ਕੱਲ ਤੇ ਹਾਂ, ਬੱਚੇ ਵੀ ਅਗਰ ਮੰਮੀ ਨਾਲ ਅਪਨੇ ਫਰੈਂਡ ਨਾਲ ਬੋਲਣ।
ਹਾਂ
ਸਬ ਇੱਕ ਦੂਸਰੇ ਦੇ ਬਸ ਗੁਰੂਪ ਦਾ ਪੇਆਰ ਸਭ ਇਚ ਰੱਖਨ।
ਹਾਂ, ਓਹੀ ਸਾਨੂੰ ਪਤਾ ਸਭ ਰੈਂਦਾ ਅਪਨੀ ਮੰਮਾ ਬਾਰੇ ਲੇਕਿਨ ਅਸੀਂ ਬੋਲਦੇ ਨੀ ਆਂ ਫੇਰ ਸਾਨੂੰ ਪਤੈ ਹਨਾ ਬਈ ਮੰਮੀ ਐਟੀਟਿਊਡ ਜਤਾਣ ਲੱਗ ਜਾਏ ਇਸ ਕਰਕੇ ਨਾ ਅਸੀ ਬੋਲਦੇ ਈ ਨੀ ਆਂ ਅਸੀ ਐਵੇਂ ਉਨਾਂ ਨੂੰ ਇੱਕਦਮ ਫਰੈਂਡ ਆਰ ਟਰੀਟ ਕਰਦੇ ਆਂ ਕੁੱਜ ਵੀ ਬੋਲ ਦੇਨੇ ਆਂ ਕੁਜ ਵੀ ਕਾਰ ਦੇਨੇ ਆਂ। ਪਰ ਹਾਂ ਕਦੇ, ਕਦੇ ਬੋਤ ਹੱਥ ਤੋਂ ਜਾਦਾ ਵੀ ਬੋਲ ਦੇਨੇ ਆਂ ਫਿਰ ਸਾਨੂੰ ਬੁਰਾ ਲੱਗਦੈ।
ਓਹ ਨਾ ਬੋਲਿਆ ਨਾ ਕਰੋ।
ਹਂਜੀ ਹਂਜੀ, ਚਲੋ ਅੱਛਾ ਤਾਡੇ ਨਾਲ ਗਾਲ ਕਰਕੇ ਬੋਤ ਵਧੀਆ ਲੱਗੇਆ ਠੀਕੈ।
ਹਾਂਜੀ, ਹਾਂਜੀ ਸਸ੍ਰੀਆਕਾਲ